ਅੋ ਹੈਲੋ। ਮਨੂੰ ਤਵਾਡੀ ਅਵਾਜ਼ ਨੀ ਆ ਰਹੀ।
ਹੈਲੋ।
ਹਜੀ-ਹਜੀ।
ਸਸ੍ਰੀ ਕਾਲ ਜੀ, ਹਾਂਜੀ ਆਰੀ ਅਵਾਜ। ਹਾਂਜੀ ਆਰੀ ਏ।
ਸ਼ੁਕਰ ੲੈ, ਸ਼ੁਕਰ ੲੈ।
ਹੋਰ
ਲੱਗੇਆ ਫੇਰ ਤੋਂ ਅਵਾਜ ਨੀ ਆਈ।
ਨਈ ਓ ਮੈ ਦੂਸਰੇ ਮੋਬਾਇਲ ਨਾਲ ਕਨੈਕਟ ਕਾਰਕੇ ਨਾ
ਅੱਛਾ-ਅੱਛਾ ਫੇਰ ਓ ਕੁਛ ਨੈਟਵਰਕ ਐਰਜ ਹੀ ਹੋਏਗਾ ਫੇਰ ਓ।
ਹਮ-ਹਮ
ਫੇਰੀ ਕਰਤਾ ਨੈਟਵਰਕ ਨਾ ਗਲੀਚ ਕਰਦਾ।
ਹਾਂ, ਵਾਈਫਾਈ ਕੋਛ ਐੈਵੇਂ ਈ ੲੈ, ਮੌਸਮ ਬਣਿਆ ਦਾ ਨਾ ਬਾਰਿਸ਼ ਦਾ।
ਓਕੇ, ਤਾਈੳ
ਹ, ਹਮ
ਨਈ ਮਨਜ਼ੂਰ, ਓਰ ਬਤਾਓ?
ਵਧੀਆ ਤੁਸੀਂ ਦਸੋ, ਹਾਂਜੀ ਸਭ ਠੀਕ ੲੈ।
ਹਸਬੈਂਡ ਤੁਹਾਡੇ
ਕਾਲ ਸਕੂਲ ਜਾਣਾ, ਹਾਂਜੀ-ਹਾਂਜੀ ਵਧੀਆ ਤੁਸੀਂ ਦੱਸੋ?
ਮੈਂ ਵੀ ਠੀਕ ਆ, ਓਰ, ਕੀ ਬਣਾਏਆ, ਖਾ ਲੀ ਰੋਟੀ ਵਗੈਰਾ?
ਹਾਂਜੀ ਖਾ ਲੀ ਰੋਟੀ।
ਚ, ਛਾ ਤੇ ਕੁਕਿੰਗ ਤੁਸੀਂ ਕਰਦੇ ਹੋ ਜਾਂ ਤੁਹਾਡੀ ਮੰਮਾ ਕਰਦੇ ਨੇ?
ਕੀ ਚੀਜ਼?
ਮੈਂ ਕੇਆ ਕੁਕਿੰਗ ਤੁਸੀਂ ਕਰਦੇ, ਤੁਹਾਡੀ ਮੰਮਾ ਕਰਦੇ ਨੇ?
ਤਿਨੋ ਈ ਕਰਦੇ ਆਂ ਮਮੀ ਵੀ, ਦਰਾਨੀ ਵੀ, ਮੈਂ ਵੀ।
ਅੱਛਾ ਚਲੋ ਵਧੀਐ ਤੇ ਤੁਵਾਨੂੰ ਸਾ
ਸਵੇਰੇ ਮਮੀ ਹਾਂ ਸਵੇਰੇ ਮਮੀ ਬਨਾ ਦਿੰਦੇ ੲੈ, ਦਿਣੇ ਮੈਂ ਬਣਾ ਦਿਣੀ ਆ ਰਾਤੀ ਦਰਾਣੀ ਬਣਾ ਲੈਂਦੀ ਅੇ।
ਅੱਛਾ, ਵਧੀਆ ਰੈਸ, ਮੈਨੇਜਮੇਟ ਰੈਦੇ ੲੈ। ਹੁਮ-ਹੁਮ ਵਧੀਆ ਸਗੋਂ।
ਜੇ ਮੈਂ ਸਵੇਰੇ ਬਣਾ ਲੇਆ ਤੇ ਦਪੈਰੇ ਮੰਮੀ ਬਣਾ ਲੈਂਦੇ ਐ।
ਅੱਛਾ।
ਖਾਣਾ ਹੋਏ ਤੇ, ਜਿਵੇਂ ਕਦੀ-ਕਦਾਰ ਛੋਲੇ-ਨਾਨ ਬਣਾਣੇ ਯਾ ਕੁਛ। ਤੇ ਫੇਰ ਮੰਮੀ ਬਣਾ ਲੈਂਦੀ ਏ।
ਅੱਛਾ, ਅੱਛਾ।
ਹੂੰ।
ਠੀਕ ਹੈ ਜੀ, ਵਧੀਆ ਨਾ ਫੇਰ ਓਹ
ਹਾਂਜੀ ਹਾਂਜੀ, ਰਲ-ਮਿਲ ਕੇ ਜਲਦੀ ਹੋ ਜਾਂਦੈ।
ਅਪੈਂ ਫੇਰ ਨਾ ਬਰਡਨ ਵੀ ਨੀ ਫੀਲ ਹੁੰਦਾ ਤੇ ਰੈਸਟ ਮੈਂ ਜੋ ਪੰਪਕਿਨ ਪੰਪਕਿਨ ਹਾਂ ਓਹ, ਨਹੀਂ। ਪੂੜੀਆਂ ਨੀ ਫੇਰ ਓਹ ਟਿਫਨ ਪੈਕ ਕਰਕੇ ਦੇਣਾ ਹੁੰਦੈ ਹਸਬੈਂਡ ਨੂੰ। ਫੇਰ ਓ ਸਵੇਰੇ ਯੂ ਫੁਲਕੇ ਬਣਾ ਲਏ ਸੀ। ਫੇਰ ਪੂੜੀਆਂ ਟੇਸਟੀ ਲੱਗਦੀਐ ਪੰਪਕਿਨ ਦੇ ਨਾਲ।
ਸਹੀ ਗੱਲ ਐ। ਸਵਾਦ ਬਣਦੈ। ਖੱਟਾ-ਮੀਠਾ ਗੁੜ ਵਗੈਰਾ ਪਾ ਕੇ, ਅੱਛਾ। ਹੂੰ।
ਅੱਛ ਮੈ ਕੁਛ ਨਾ ਡਿਫਰੈਂਟ ਖਾਣ- ਤੇ ਮਨ ਕਰ ਰਿਆ ਸੀ। ਮੈ ਥੱਕ ਗਈ ਸੀ ਓਹ ਰੋਜ ਭਿੰਡੀਆਂ ਵਗੈਰਾ ਦੇਖ ਦੇ
ਸਾਡੇ ਵੀ ਏਹੀ ਹਾਲ ਏ। ਕਏਂਗੇਂ ਕਿ ਹਰੀ ਸਬਜ਼ੀਆਂ ਬਣਾੰਦੇ ਰੈੰਦੇ ਓ।
ਸਹੀ ਸਮਝ ਨੀ ਆਂਦਾ ਮੈਨ ਤੇ ਗਰਮੀਆਂ ਚ ਤੇ ਬੁਰੀ ਹਾਲਤ ਹੋ ਜਾਦੀ ਐ। ਕੁਛ ਇਕ ਤੇ ਖਾਣ ਦਾ ਵੈਸੇ ਮਨ ਨੀ ਕਰਦਾ ਰੋਟੀ। ਤੇ ਉਪਰੋ ਦੀ ਕੁਛ ਐਹੋ ਜਿਆ ਸਬਜ਼ੀਆਂ ਬਣ ਜਾਣ ਕਰੇਲੇ, ਭਿੰਡੀ ਫੇਰ ਬੈਗਨ ਆ-ਜਾ ਕੇ ਕੀ ਆਂਦੈ ਟੀੰਡ ਏ ਤੋਰੀਆਂ, ਘਿਆ। ਆਏ-ਹਾਏ, ਸੋਣ-ਸੋਣ ਕੇ ਕੁਛ ਹੁੰਦੈ। ਮੈ ਤੇ
ਤੇ ਅਸੀ ਛੋਲਿਆਂ ਦੀ ਦਾਲ ਵਿਚ ਘੀਆ ਪਾ ਕੇ ਨਾਲ ਬਣਾਏ ਕਰੇਲੇ।
ਅਛਾ ਅਛਾ, ਐਹ ਮੈਨ ਸਵਾਦ ਲਗਦੀ ਏ ਛੋਲਿਆਂ ਦੀ ਦਾਲ ਦੇ ਵਿਚ ਨਾ ਘਿਆ ਪਾ ਕੇ।
ਹੂੰ, ਸਵਾਦ ਬਣਦੈ।
ਹਾਂਜੀ।
ਹੋਰ
ਮੈ ਬਸ ਵਧੀਆ। ਮੈ ਆਣੈ ਵੈਸੇ ਇਸ ਮੰਥ। ਬਟ, ਆ ਮੈਂ ਸਿਰਫ਼ ਇਕ ਦਿਨ ਈ ਰਈ ਆਂ। ਮੈ ਮੋਰਨਿਗ ਆ ਰੀ ਆ ਤੇ ਰਾਤੀ ਦੀ ਮੇਰੀ ਟ੍ਰੇਨ ਐ। ਮੈਨੂੰ ਥੋੜਾ ਤੰਡ ਬਸ ਮੈਨੂੰ ਕੁ ਕੁਛ ਸਮਾਨ ਹੈਂਡ ਓਵਰ ਕਰਨੈ। ਅਪਣੇ ਕਿਸੀ ਨੋਇੰਗ ਨੂੰ, ਹੈਡ ਓਵਰ ਕਰਦੇਆ ਮੈਨੂੰ ਵਾਪਿਸ ਵੀ ਕਰਨੈ। ਹੂੰ, ਸਮਾਨ ਵੀ ਜੈਦਾ ਹੈਗੈ ਤੇ ਫੇਰ ਓਹ ਹਸਬੈਂਡ ਨਾਲ ਆ ਰੇ ਨੇ। ਫਿਰ ਉਹਨਾ ਨੂੰ ਛੁਟੀ ਨੀ ਮਿਲਦੀ। ਹਾਂਜੀ ਸਿਸਟਰ ਤਰਫ ਹੀ, ਓਹਨੂੰ ਬਸ ਸਮਾਨ ਹੈਂਡ ਓਵਰ ਕਰਨੈ। ਮੋਬ ਹਾਂਜੀ, ਬਸ ਫੇਰ ਸਵੇਰੇ ਆਵਾਂਗੇ, ਮਤਲਬ ਸਵੇਰ ਵੀ ਕੀ ਏ, ਬਾਰਾਂ ਵਜੇ ਆਵਾਂਗੇ। ਤੇ ਰਾਤੀ ਗਿਆਰਾਂ ਵਜੇ ਦੀ ਟ੍ਰੇਨ ਐ। ਇਸ ਤਰ੍ਹਾਂ ਈ ਵਾਪਿਸ।
ਹੂੰ, ਹੋਰ ਤੁਐਡੇ ਓਧਰ ਠੀਕ ਨੇ ਘਰ?
ਸਭ ਵਧੀਆ, ਸਭ ਵਧੀਆ। ਮੈ ਆਣਾ ਸੀ ਸ਼ੋਪਿੰਗ ਕਰਨ ਤੁਐਡੇ ਵਲ। ਹਜੇ ਨੀ, ਮੈ ਨੈਕਸਟ ਮੰਥ ਆਵਾਂਗੀ। ਮੈਨੂੰ ਸੂਟਸ ਵਗੈਰਾ ਲੈਣੇ ਐ। ਥੋੜਾ ਤੁਸੀ ਮੈਨੂੰ ਕੁਛ ਆਈਡੀਆ ਦਵੋ।
ਹੂੰ, ਅਪਣੇ ਲਈ?
ਮੈਨੂੰ ਆਪਣੇ ਲਈ ਵੀ ਕਰਨਾ, ਔਰ ਮੈਨੂੰ ਸੋਚ ਰਹੀ ਹਾ ਮੈ ਥੋੜਾ ਨਾ- ਅ ਰੀਸੈਲਿੰਗ ਵਾਸਤੇ ਵੀ ਲਵਾ, ਰੀਸੈਲ ਕਰਾਂ ਅਗੇ।
ਹੂੰ- ਹੂੰ -
ਥੋੜਾ ਮੈਨੂੰ ਆਈਡੀਆ ਦਵੋ। ਕਿ ਮੈਨੂੰ ਕਿਸ ਤਰ੍ਹਾਂ ਦਾ ਸਟੋਕ ਲੈਣਾ ਚਾਹੀਦਾ ਐ। ਮੈਨੂੰ ਆਪਣੇ ਲਈ ਖਰੀਦਣਾ, ਮੈਨੂੰ ਥੋੜ੍ਹਾ ਆਪਣੇ ਅਸਤੇ ਚਾਹੀਦਾ ਮੇਨਲੀ-
ਬਾਕੀ ਅੱਜ-ਕਲ ਗਰਮੀਆਂ ਵਾਲੇ ਗਰਮੀਆਂ- ਅੋਡਿੰਗ ਤਾਂ ਗਰਮੀਆਂ ਵਾਲੇ ਕੋਟਨ ਐ।
ਹੂੰ।
ਨੋਰਮਲ- ਉਝ ਵੈਸੇ ਮਸਲੀਨ ਚਲ ਰਹੀ ਹੈ। ਪਾਰਟੀ ਵਅਰ 'ਚ ਜਾਈਏ ਤੇ ਬਰਬਰੀ ਕੋਟਨ ਆ ਰਹੀ ਆ ਅੱਜ -ਕਲ ਬੜੀ ਵਧੀਆ-
ਅੱਛਾ-
ਉਹ ਬੜੀ ਅੱਛੀ ਐ। ਮਤਲਬ ਇਨਾ ਸੋਫਟ ਕੱਪੜਾ ਉਹ ਔਰ ਪ੍ਰਿੰਟ ਵੀ ਉਹਦੇ 'ਚ ਨਾ ਅਛੇ- ਅਛੇ ਨੇ- ਗਰਮੀ ਦੇ ਕੂਲ- ਕੂਲ ਪ੍ਰਿੰਂਟ ਹੈ। ਲਾਈਟ ਕਲਰ-
ਠੀਕ ਐ।
ਹੋਰ? ਤੁਸੀ ਕੋਈ ਨੀ ਲਗਾਓ ਚਕ-
ਮੈਨੂੰ ਫੇਰ ਮੈਂ ਆਵਾਂਗੀ ਨਾ, ਹਮ ਤੇ ਰੀਸੈਲਿੰਗ ਵਾਸਤੇ ਕੀ ਏ ਮੈਨੂੰ ਕੁਛ ਡਿਫਰੈਂਟ, ਕਈ ਵਾਰੀ ਨਾ ਅ ਕਸਟਮਰ ਕੋਟਸੇਟਸ ਵੀ ਮੰਗਦਾ, ਅ ਕੁਛ ਅਲਗ ਤੋਂ ਕੁਛ ਥਰੈਡਜ ਵਾਲੇ ਵੀ ਅੱਜਕਲ੍ਹ ਆ ਰਹੇ, ਹਮ ਓਦਾਂ ਦਾ ਵੀ ਮੈਂ ਸੋਚ ਜਿਵੇ ਕਿਹਾ ਆਹੋ। ਮੇਰਾ ਮਨ ਕਰ ਰਿਹਾ, ਮੈਂ ਕਿਹਾ ਚਲ ਰੀਸੈਲਿੰਗ ਕਰਾਂ ਕਿਉਂਕਿ ਘਰ ਫਰੀ ਬੈਠੇ ਤਾਂ ਹੁੰਦੇ ਆ ਨਾ ਤੇ ਹੁੰਦਾ ਕਿ ਚੱਲ, ਕੁਛ ਨਾ ਇੱਕ ਸੋਰਸ ਆਫ਼ ਅਰਨਿੰਗ ਰਹਿਣੀ ਚਾਹੀਦੀ ਐ।
ਸਹੀ ਗੱਲ ਏ, ਬਾਕੀ ਓਨਲਾਈਨ ਚ ਪਤਾ ਏ ਕੀ ਏ, ਹੁਣ ਜਿਸ ਤਰ੍ਹਾਂ ਮੈਂ ਵੀ ਓਨਲਾਈਨ ਵਰਕ ਕਰਦੀ ਹਾਂ ਥੋੜ੍ਹਾ ਬਹੁਤ
ਹਮ।
ਉਹਦੇ ਚ ਐ ਕਿ ਜਿਵੇਂ ਹੁਣ ਅਸੀਂ ਕੱਪੜਾ ਮੰਗਵਾ ਲਿਆ ਨਾ, ਤੇ ਉਹ ਸਾਡਾ ਹੀ ਹੋ ਗਿਆ ਕਿਉਂਕਿ ਦੇਖੋ ਔਨਲਾਈਨ ਚ ਅਸੀਂ ਕੱਪ ਕੱਪੜਾ ਨੀ ਦੇਖ ਸਕਦੇ, ਬਾਕੀ ਸਮਝਦਾਰ ਕੱਪੜੇ ਤੋਂ ਹੀ ਵੇਖ ਲੈਂਦਾ ਪਰ, ਜਿਸ ਹਿਸਾਬ ਨਾਲ ਟੇਸਟ ਹੁੰਦਾ ਨਾ ਕਸਟਮਰ ਦਾ ਉਸ ਹਿਸਾਬ ਨਾਲ ਪੇ ਕਰਦੇ ਨੀ ਏ
ਐ ਤੇ ਹੈਗਾ, ਸਹੀ ਗੱਲ ਏ।
ਫਿਰ ਉਹ ਕਹਿੰਦੇ ਨੇ ਸਾਨੂੰ ਵਧੀਆ ਨੀ ਮਿਲਿਆ, ਯੇ ਨੀ ਮਿਲਿਆ ਉਹ ਜਿਸ ਤਰ੍ਹਾਂ ਪੈਸੇ ਕਹਿੰਦੇ ਨਾ ਗੁੜ ਪਾਈਏ ਓਨਾ ਮਿੱਠਾ ਪਰ, ਉਹ ਅੱਜ ਕੱਲ੍ਹ ਕਸਟਮਰ ਕਿੱਥੇ ਸਮਦਾ ਫੇਰ ਸਭ ਸੋਚਦੇ ਕਿ ਸਸਤਾ ਮਿਲ ਜੇ ਤੇ ਵਧੀਆ ਮਿਲ ਜੇ
ਹਾਂ, ਚ ਉਹਨਾਂ ਨੂੰ ਚਾਹੀਦਾ ਚੀਪ ਐਂਡ ਬੈਸਟ ਕੁਛ ਕਈ ਚੀਜ਼ਾਂ ਸਾਨੂੰ ਚੀਪ ਐਂਡ ਬੈਸਟ ਮਿਲ ਜਾਂਦਾ ਪਰ ਔਨਲਾਈਨ ਦਾ ਨਾ ਇੱਕ ਨੁਕਸਾਨ ਏ ਫਰੋਡ ਬਹੁਤ ਹੋ ਰਿਹਾ, ਰਿਟਰਨ ਵੀ ਨੀ ਐ, ਜ ਅਸੀਂ ਤੇ ਮਤਲਬ ਸਾਡਾ ਕੀ ਹੋਏਗਾ, ਅਸੀਂ ਵਟਸਪ ਗਰੁੱਪ ਬਣਾਲਾਗੇ ਉਹ ਵੀ ਆਪਣੇ ਨੋਇੰਗ ਦੇ ਵਿੱਚ ਰੱਖਾਂਗੇ, ਜੋ ਲੋਕ ਹੁੰਦੇ ਨਾ ਜੋ ਇੱਕ ਜੇਸਾ ਕੋਈ ਵੱਡੇ ਪਲੇਟਫਾਰਮਸ ਦੇ ਵਿੱਚ ਇੱਕ ਵੀਡੀਓਜ਼ ਪਾਉਦੇ ਨੇ, ਸਟ੍ਰੇਜਰ ਦੇ ਵਿੱਚ ਮੇਰੇ ਨਾਲ ਇੱਕ ਫਰੋਡ ਹੋਣ ਵਾਲਾ ਸੀ, ਬਿਫੋਰ ਮੈਰਿਜ ਮੈਂ ਪਾਰਸਲ ਮੰਗਵਾ ਲਿਆ ਸੀ, ਉਹ ਸੂਟ ਬਹੁਤ ਸੋਹਣਾ ਸੂਟ ਸੀ ਜੋ ਵੀਡੀਓ ਚ ਦਿਖਾ ਰਹੇ ਸੀ ਉਹ ਸੂਟ ਹਾਂਜੀ, ਉਹ ਨਾ ਛੱਬੀ ਸੌ ਰੁਪਏ ਦਾ ਸੂਟ ਸੀ ਉਸ ਟਾਈਮ ਤੇ ਉਹ ਔਰਗੈਨਜ਼ਾ ਦੀ ਚੁੰਨੀ ਸੀ ਰ ਬੜਾ ਪਿਆਰਾ ਬੀਟਸ ਦਾ ਕੰਮ ਹੋਇਆ ਸੀ ਪਰਲ ਵਰਕ ਹੋਇਆ ਦਾ ਸੀ ਬੜਾ ਪਿਆਰਾ। ਤੇ ਮੈਨੂੰ ਅ ਵੈਡਿੰਗ ਸ ਸੂਟ ਅਪਨੇ ਕੱਠੇ ਕਰਨੇ ਸੀ, ਤੇ ਮੈਂ ਕਿਆ ਚੱਲ ਇੱਕ ਐ ਸੂਟ ਰੱਖ ਲੈਂਨੀ ਆ ਮੈਂਜੰਟਾ ਕਲਰ ਦਾ ਬੜਾ ਪਿਆਰਾ ਤੇ ਸੇਮ ਅਪਨੀ ਸਿਸਟਰ ਵਸ ਤੇ ਵੀ ਮੰਗਵਾ ਲਿਆ ਅਤੇ ਮੈਂ ਉਨਾਂ ਨੂੰ ਫਿਫਟੀ ਟੂ ਹੰਡਰਡ ਰੁਪੀਸ ਪੇ ਕਰਨੇ ਸੀ। ਤੇ ਮੈਨੂੰ ਥੋੜਾ ਟਰ ਟ ਇਸ਼ੂਸ ਹੋ ਰੇ ਸੀ ਤੇ ਮੈਂ ਕਿਆ ਨਈ ਹਜੇ ਨੀ ਮੈਂ ਕਰਨੇ, ਮੈਂ ਉਨਾ ਨੂੰ ਹੋਲਡ ਕਰਨ ਅਸਤੇ ਬੋਲਿਆ। ਪਰ ਉਸ ਤੋਂ ਪੈਲੇ ਮੈਂ ਅਪਣਾ ਐਡਰੈਸ ਵਗੈਰਾ ਸ਼ੇਅਰ ਕਰ ਚੁੱਕੀ ਦੀ ਸੀ। ਤੇ ਉਨੇ ਕੀ ਕੀਤਾ ਕੈਂਦਾ ਕੋਈ ਨੀ ਮੈਡਮ ਤੁਸੀਂ ਤੁਆਨੂੰ ਟਰਸਟ ਇਸ਼ੂਸ ਐ ਨਾ, ਤੁਸੀਂ ਸੀ ਓ ਡੀ ਤੇ ਕਰਲੋ। ਮੈਂ ਤੁਆਨੂੰ ਸੀ ਓ ਡੀ ਕਰ ਦੇਨਾ, ਤੇ ਮੈਂ ਫੇਰ ਵੀ ਨਾ ਉਨੂੰ ਉਸ ਚੀਜ਼ ਦਾ ਐਕਨੋਲੇਜ ਨੀ ਕੀ ਤੋਰੀ ਕਿ ਹਾਂ ਠੀਕ ਐ ਤੂੰ ਭੇਜ ਜਾਂ ਨੀ ਭੇਜ। ਤੇ ਆ ਗਿਆ ਪਾਰਸਲ ਮੇਰਾ ਫਿਫਟੀ ਟੂ ਹਨਡਰਡ ਰੂਪੀਜ਼ ਦਾ, ਤੇ ਮੈਂ ਚੁਪ ਕਰ ਗਈ, ਮੈਂ ਕਿਆ ਮੰਮਾ ਕੈਹਨ ਤੂੰ ਪਾਰਸਲ ਮੰਗਵਾਇਆ ਤੂੰ ਦੱਸਿਆ ਨੀ। ਮੈਂ ਚੁੱਪ ਕਰ ਗਈ ਮੈਂ ਕਿਆ ਮੈਂ ਕੀ ਦੱਸਾਂ ਮੈਂ ਕੀ ਮੰਗਵਾਇਆ ਸੀ। ਮੈਨੂੰ ਆਪੇ ਯਾਦ ਨਾ ਮੈਂ ਮੰਗਵਾਇਆ ਵੀ ਸੀ ਯਾਂ ਨੀ। ਫਿਰ ਨਾ ਓ ਸਾਡਾ ਜੋ ਡਿਲੀਵਰੀ ਬੋਆਏ ਸੀ ਨਾ ਨੋਇੰਗ ਸੀ ਸਾਡੇ ਮਹੱਲੇ ਦਾ ਈ ਸੀ ਤੇ ਉਨੇ ਸਾਨੂੰ ਥੋੜਾ ਗਾਈਡ ਕੀਤਾ ਕੈਂਦਾ ਐ ਜੇੜੀ ਸਾਈਟ ਤੋਂ ਪਾਰਸਲ ਆਇਆ ਨਾ, ਐ ਨਾ ਸਈ ਪਾਰਸਲ ਨੀ ਆਂਦੇ। ਮੈਂ ਤੇ ਰੋਜ਼ ਦਾ ਕੰਮ ਏ, ਤੇ ਐ ਫਰੋਡ ਹੈਗਾ ਤੁਸੀਂ ਵੇਖ ਲੋ। ਤੇ ਮੈਨੂੰ ਬਿਲੀਵ ਨਾ ਹੋਇਆ ਮੈਂ ਕਿਆ ਮੈ ਕਿਸਮ, ਮੈ ਨਾ ਚੋਰੀ- ਚੋਰੀ ਨਾ ਮੈਂ ਕਿਆ ਇੱਕ ਕੰਮ ਕਰਾ ਮੈਂ ਦੋ ਮਿੰਟ ਐਨੂੰ ਫਾੜ ਕੇ ਵੇਖ ਲਾ, ਤੁਸੀਂ ਵਾਪਿਸ ਲੈ ਜਾਨਾ ਕੈਂਦਾ ਨਈ ਫੇਰ ਵਾਪਿਸ ਨੀ ਹੋਏਗਾ ਫੇਰ ਤੁਆਨੂੰ ਪੇ ਕਰਨਾ ਪੇਗਾ।
ਪੇ ਕਰਨਾ ਪੇਗਾ।
ਅਮਾਉਂਟ ਵੀ ਜਾਦਾ ਸੀ, ਮੈਂ ਕਿਆ ਫੇਰ ਤਾਂ ਦਿਕ ਕਤ ਏ। ਮੈਂ ਨਾ ਥੋੜ੍ਹਾ ਜਿਆ ਐਂਜ ਨਾ ਨਿੱਕਾ ਜਾ ਸਾਈਡ ਤੋਂ ਕੱਡ-ਕੁਡ ਕੇ ਕਿਸੇ ਤੀਂਕੇ ਨਾਲ ਦੇਖਿਆ ਕਿ ਜੋ ਚੀਜ਼ ਮੈਂ ਮੰਗਵਾਈ ਏ, ਓ ਕਲਰ ਈ ਨੀ ਸੀ ਵਿੱਚ।
ਅਰੇ ਇਸ ਤਰ੍ਹਾਂ ਈ ਮੇਰੀ ਸਿਸਟਰ ਨੇ ਮੰਗਾਇਆ ਸੀ।
ਮੈਂ ਤਾਂ ਡਰ ਗਈ, ਮੈਂ ਤੇ ਉਨੂੰ ਕਿਆ ਮੈਂ
ਓਨੇ ਤੇ, ਓਨੇ ਤੇ ਪੇ ਵੀ ਕਰ ਦਿੱਤੀ ਓਨਲਾਈਨ ਓ ਸੋਚ ਰੀ ਸੀ ਚੱਲ ਬਈ ਫੰਕਸ਼ਨ ਕਰਨੈ ਅੰਗੇਜਮੈਂਟ ਦਾ ਕਾਫੀ ਟਾਈਮ ਪੈਲੇ ਦੀ ਗੱਲ ਏ। ਓਨੇ ਦੋ ਸੂਟ ਦੇਖੇ ਕੈਂਦੀ ਹਾਏ ਬੜੇ ਸੋਨੇ ਨੇ-ਬੜੇ ਸੋਨੇ ਨੇ, ਓਨੇ ਔਡਰ ਵੀ ਕਰ ਦਿੱਤਾ। ਵੜ ਗੇ ਪੈਹੇ, ਪੈਸੇ ਵੀ ਪੇ ਕਰਤੇ ਸੀ ਉਨੇ ਤੇ ਓਨਲਾਈਨ। ਔਰ ਪੂਰਾ ਇੰਸਟਾਗ੍ਰਾਮ ਤੇ ਨਾ ਉਨਾਂ ਨੇ ਪੂਰਾ ਪੇਜ ਬਣਾਇਆ ਦੈ। ਓਨਾਂ ਦੀ ਸਾਈਟ ਨੀ ਏ ਓਨਾਂ ਦਾ ਪੇਜ ਐ।
ਹੂੰ- ਹੂੰ।
ਪੇਜ ਆ ਓਨਾਂ ਦਾ, ਤੇ ਓਦੇ ਵਿੱਚ ਓਨਾਂ ਨੇ ਮੰਗਾ ਲਿਆ। ਓ ਕੁਛ ਵੀ ਨੀ ਆਇਆ, ਆਇਆ ਈ ਨੀ ਕੈਂਦੀ। ਇੱਕ ਦੋ ਵਾਰ ਪੈਲੇ ਵੀ ਮੰਗਾਈ ਏ ਸਾੜੀਆਂ-ਸੂੜੀਆਂ, ਸੂਟ ਵਿੱਚ ਆਈਐ ਲੀਰਾਂ ਫਟੀਆਂ- ਪੁਰਾਣੀਆਂ, ਕੈਂਦੀ ਉਦਾ ਤੇ ਕੁਛ ਕਰ ਵੀ ਨੀ ਸਕਦੇ।
ਸਈ ਗੱਲ, ਉਨੂੰ ਕੁੱਝ ਅਸੀਂ ਕਿਤੇ ਯੂਜ ਵੀ ਨੀ ਕਰ ਸਕਦੇ ਕਿਸੇ ਹੋਰ ਕੰਮ ਚ। ਤੇ ਮੇਰਾ ਤੇ, ਮੈਂ ਤੇ ਬੜੀ ਬਾਲ - ਬਾਲ ਬ - ਬਚੀ, ਮੇਰਾ ਫਸਟ ਐਂਡ ਲਾਸਟ ਟਾਈਮ ਸੀ ਕਿ ਮੈਂ ਉਸ ਪਲੈਟਫੋਰਮ ਤੋਂ ਮੰਗਾਇਆ। ਅਦਰਵਾਈਸ ਮੈਂ ਮੰਗਵਾਂਦੀ ਹੀ ਨਈ ਐਸੇ ਕੱਪੜੇ ਤੋਂ ਕਦੀ-ਕਦੀ। ਮੈਨੂੰ ਟਰਸਟ ਇਸ਼ੂ ਰੈਂਦੇ ਐ। ਮੈਨੂੰ ਜੋ ਮਰਜ਼ੀ ਹੋ ਜੇ ਮੈਂ ਇਹ ਵਲੇ ਮੰਗਵਾ ਲਾਂਗੀ ਜੋ ਇੱਕ ਬੜੇ ਔਨਲਾਈਨ ਚੱਲ ਰਹੇ ਹੁੰਦੇ ਨਾ ਜਿਸ ਤ ਮੇਨ ਮੇਨ ਵੱਡੇ ਵੱਡੇ ਹੈਗੇ ਨੇ ਮੈਂ ਉੱਥੋਂ ਦੀ ਮੰਗਵਾ ਲੈਂਦੀ ਆਂ, ਮੈਂ ਸੋਸ਼ਲ ਮੀਡੀਆਜ਼ ਤੋਂ ਨੀ ਮੰਗਵਾਉਂਦੀ। ਤੇ ਮੈਂ ਵੀ ਮੈਨੂੰ ਸੂਟ ਬਹੁਤ ਸੋਹਣਾ, ਤੁਸੀਂ ਮੰਨੋਗੇ ਯਕੀਨ ਉਹਨੇ ਵੀਡੀਓ ਕਾਲ ਕਰਕੇ ਮੈਨੂੰ ਸੂਟ। ਵਿਖਾਈ ਸੀ ਤਾਂ ਵੀ ਫਰੋਡ ਕੀਤਾ, ਵੀਡੀਓ ਕਾਲ ਕੀਤੀ ਉਸ ਬੰਦੇ ਨੇ ਮੈਨੂੰ ਵੀਡੀਓ ਕਾਲ ਕਰਕੇ ਮੈਨੂੰ ਸੂਟ ਵਿਖਾਏ ਸੂਟ ਕਲਰ ਮੈਂ ਸਾਈਡ ਤੇ ਰਖਵਾਏ, ਸਟਿਲ ਫਰੋਡ ਸੀ ਉਹ।
ਇਹ ਬਸ ਅੱਗੇ ਉਹਨਾਂ ਲੱਗੇ ਹੁੰਦੇ ਨੇ, ਜਾਂ ਤੇ ਹੈ ਨਾ ਪਿੱਛੇ ਲੈਪਟੋਪ। ਤੇ ਵੀਡੀਓ ਵਗੈਰਾ ਲਗਾ ਦਿੰਦੇ ਨੇ, ਸੇਮ ਉਹਦੀਈ ਉਹ ਤੁਹਾਨੂੰ ਲੱਗੇਗਾ ਹਾਂ। ਦਿਖਾ ਰਹੇ ਨੇ।
ਬਿਲਕੁਲ ਵੀ ਉਹੀਓ ਇਏਦ ਮਨ ਤੇ ਲੱਗਦਾ ਉੱਥੇ ਹੀ ਹੋਇਆ ਚਲੋ ਫੇਰ। ਠੀਕ ਹੈ, ਕਰਦੇ ਆਂ ਥੋੜ੍ਹੀ ਦੇਰ ਚ ਗੱਲ, ਓਕੇ ਬਾਏ ਬਾਏ।
ਬਾਏ ਬਾਏ ਸਤਿ ਸ਼੍ਰੀ ਅਕਾਲ।
ਬਾਏ ਸਤਿ ਸ਼੍ਰੀ ਅਕਾਲ।